ਹੋਰ ਸਤਿ ਸ੍ਰੀ ਅਕਾਲ ਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਕਾਲ ਜੀ। ਕਿਵੇਂ ਹੋ ਤੁਸੀਂ? ਮੈਂ ਠੀਕ ਹਾਂ, ਤੁਸੀਂ ਸੁਣਾਓ? ਕੀ ਹਾਲ-ਚਾਲ? ਬੜੇ ਦਿਨ ਹੋਗੇ ਤੁਹਾਡੇ ਨਾਲ ਗੱਲ ਈ ਨੀ ਹੋਈ।
ਹਾਂ, ਮੈਂ ਵੀ ਐ ਸੋਚ ਰਹੀ ਸੀ, ਮੈਂ ਵੀ ਤੁਹਾਨੂੰ ਯਾਦ ਹੀ ਕਰ ਰਹੀ ਸੀ ਹੁਣੇ।
ਅੱਛਾ, ਤੁਸੀਂ ਯਾਦ ਕਰਦੇ ਹੋ ਸਾਨੂੰ।
ਹਾਂਜੀ, ਮੈਂ ਸੋਚ ਰਹੀ ਸੀ। ਕੀ ਇੰਨਾ ਟਾਈਮ ਹੋ ਗਿਆ ਫੋਨ ਨੀ ਆਇਆ। ਮੈਂ ਸੋਚਿਆ ਸੀ, ਮੈਂ ਅੱਜ ਕਰਾਂਗੀ ਤੇ ਤੁਹਾਡਾ ਹੀ ਫੋਨ ਆ ਗਿਆ।
ਹ ਹ ਹ ਮੈ ਸੋਚਿਆ ਹੁਣ ਤੁਸੀਂ ਵੱਡੇ ਹੋ ਗਏ ਓ, ਵੱਡੇ-ਵੱਡੇ ਲੋਗ ਓਹ। ਤੈਸੀਂ, ਕਿਵੇਂ ਬਾਏ ਕਰ ਸਕਦੇ ਹਾਂ। ਤੇ ਹੋਰ ਸੁਣਾਓ, ਕਿ ਚੱਲ ਰਿਹਾ?
ਬਸ ਕੁਛ ਨਹੀਂ। ਤੁਸੀਂ ਦੱਸੋ, ਤੁਸੀਂ ਰੋਟੀ-ਰੂਟੀ ਖਾ ਲੀ?
ਹਾਂ ਰੋਟੀ, ਰੋਟੀ ਤਾਂ ਸਾਰੀ ਖਾ ਲਈ। ਹਮ, ਘਰੇ ਹੋ ਠੀਕ ਨੇ ਸਭ?
ਜ
ਆਹਸੀ ਅੱਜ ਬਣਾਇਆ ਸੀ, ਕੀ ਬਣਾਇਆ ਸੀ ਅਸੀ ਭੁੱਲ ਕੇ ਹਾਂ ਮਾਂ ਬਣਾਈ ਸੀ ਅੱਜ।
ਅੱਛਾ ਅੱਛਾ, ਅੱਛਾ ਮਾਂ ਬਣਾਏ ਸੀ ਅਜ ਤੁਸੀਂ। ਅੱਛਾ, ਤੇ ਤੁਸੀਂ। ਹੋਰ ਦੱਸੋ, ਕਿਵੇਂ ਯਾਦ ਕੀਤਾ ਤੁਸੀਂ ਮੈਨੂੰ?
ਬਸ ਮੈਂ ਸੋਚਿਆ ਥੋੜ੍ਹੀ ਗੱਲ ਬਾਤ ਕਰਨੀ ਸੀ ਹੁ ਬਾਵਾ ਏ ਨਾ ਨਾਮ ਹੈ ਥੋੜੀ ਸ਼ੋਪਿੰਗ ਸੂ਼ਪਿੰਗ ਕਰਨ ਜਾ ਰੇ ਸੀ ਅਸੀ। ਤੇ ਬਸ ਵਿਆ ਵੀ ਏ ਨਾ ਹੁਣੇ।
ਹਾਂ, ਹਾਂ, ਤੇ ਸ਼ੋਪਿੰਗ ਕਰਨ ਜਾਓ ਓਤੇ ਹਾਂ, ਮੈਨੂੰ ਪਤੈ। ਤੇ ਨਾਲ ਇੱਕ ਤੇ ਇੰਨੀ ਮੈਹੰਗਾਈ ਏ, ਕੁਛ ਛੋਟਾ ਜਾ ਵੀ ਸਮਾਨ ਲੈਣ ਜਾਓ ਤੇ ਹਜ਼ਾਰ ਫਿਰ ਕਿੱਥੇ ਨੀ ਗਏ?
ਤੇ ਬਸ ਓਹੀ ਤੇ ਬਸ ਓ ਮੈੰਗਾਈ ਬੜੀ ਹੋ ਗਈ ਏ। ਸੋਚ ਰਹੇ ਹਾਂ ਬਸ ਪੈਲੇ ਤੇ ਹੁੰਦਾ ਸੀ ਵਿਆਹ ਕਿ ਕਰ ਲੀਏ। ਚਾਰ-ਪੰਜ ਜੋੜੇ ਬਣਾ ਲੈਂਦੇ ਸੀ। ਐਵੇਂ ਤੇ ਹੂਣ ਤੇ ਇੱਕ ਜੋੜਾ ਵੀ ਬੜਾ ਮੈੰਗਾ ਲੱਗਦੈ। ਹੁਣ ਕੋਈ ਬੰਦਾ ਲੈਣ ਜਾਵੇ, ਬਾਰਾਂ-ਪੰਦਰਾਂ ਹਜ਼ਾਰ
ਤੇ ਨਾਲ ਹੁਣ ਫੰਕਸ਼ਨ ਵੀ ਤੇ ਕਿੰਨੇ ਹੋ ਜਾਂਦੇ ਆ ਕੀ ਕੈੰਦੇ ਆ, ਹਲਦੀ, ਮੈੰਦੀ, ਕੌਕਟੇਲ। ਜਾਗੋ ਪਤਾ ਨੀ ਦੁਨੀਆਂ ਜਹਾਣ ਦੇ ਕੌਣ ਸੇ ਨਵੇਂ-ਨਵੇਂ ਫੰਕਸ਼ਨ ਆ ਗੇ ਆ, ਔਰ ਫਿਰ ਵਿਆਹ ਤੋਂ ਪੈਲੇ ਬੈਚਲਰ ਪਾਰਟੀ ਵੀ ਹੁੰਦੀ ਏ।
ਹਾਂ ਉਹੀ ਨਾ ਬੈਸ਼ਲ ਪਾਰਟੀ ਹੁੰਦੀ ਏ। ਫਿਰ ਉਹ ਅਲੱਗ, ਅਲੱਗ ਸਾਰਿਆਂ ਦੇ ਅਲੱਗ ਅਲੱਗ ਫੰਕਸ਼ਨ ਹੈਗੇ ਨੇ ਓ। ਮੈਂ ਨਾ ਕੋਕਟਲ ਪੂਕਟਲ ਵੀ ਕਰਨੀ ਹੁੰਦੀ ਹੈ। ਹੁੰ ਹੁੰ। ਬਸ ਇਹੀ ਹੈ ਨਾ ਫਿਰ ਹੁਣ ਹਰ ਫੰਕਸ਼ਨ ਵਸ ਅਲੱਗ- ਅਲੱਗ ਕੱਪੜੇ ਚਾਹੀਦੇ ਨੇ ਪਹਿਨਾਵਾ ਅਲੱਗ-ਅਲੱਗ।
ਹੁੰ ਹੁੰ ਸਈ ਗੱਲ ਏ, ਸਭ ਦੀ ਥੀਮ ਵੀ ਅਲੱਗ-ਅਲੱਗ ਹੁੰਦੀ ਏ ਫਿਰ।
ਉਹੀ।
ਤੇ ਨਾਲ ਉਹਦੇ ਵਿੱਚ ਚਲੋ ਤਾੱਡੇ ਮੁੰਡੇ ਦਾ ਤਾਂ ਠੀਕ ਏ ਤੁਹਾਨੂੰ ਕੀ ਜੋੜੇ ਹੀ ਲੈਨੇ ਆ ਸਾਨੂੰ ਕੁੜੀਆਂ ਨੂੰ ਤੇ ਨਾਲ ਉਹ ਚੱਪਲਾਂ, ਸੈਂਡਲ, ਅਲੱਗ ਚਾਈਦੇ ਆ ਉਹਦੇ ਨਾਲ ਐਸ ਐਸ ਰੀ ਅਲਗ ਚਾਹੀਦੀ ਹੈ ਔਰ ਹਰ ਇੱਕ ਫੰਕਸ਼ਨ ਵਾਸਤੇ ਹਰ ਇੱਕ ਪਾਰਲਰ ਤੇ ਜਾਓ ਨੇਲਸ
ਹਾਂ ਉਹ ਤੇ ਹੈ, ਜਨਾਨੀਆਂ ਦਾ ਤੇ ਜ਼ਿਆਦਾ ਹੀ ਜ਼ਿਆਦਾ ਹੀ ਖਰਚਾ ਹੁੰਦਾ ਜਨਾਨੀਆਂ ਦਾ ਤੇ।
ਹਾਂਜੀ ਸਾਡਾ ਤੇ ਬਹੁਤ ਜ਼ਿਆਦਾ ਹੋ ਜਾਂਦਾ ਐ।
ਹੁੰ ਮੁੰਡਿਆਂ ਦਾ ਤੇ ਫਿਰ ਵੀ ਕੁਛ ਨੀ ਹੈ।
ਹਾਂ ਤੇ ਕੁਛ ਵੀ ਨਹੀਂ ਏਂ। ਤੇ ਨਾਲ ਸਭ ਸੇ ਵੱਡੀ ਗੱਲ ਸਮਾਨ ਵੀ ਤੇ ਇੰਨਾ ਮੈਂਗਾ ਆਂਦੈ ਕੋਈ ਛੋਟਾ ਮੋਟਾ ਤਾਂ ਸਮਾਨ ਹੀ ਲੈਣ ਚਲ ਜਾਓ। ਅੱਥੇ ਹੁਣ ਤੁਸੀਂ ਉੱਥੇ ਬਾਹਰ ਕੀ ਕਹਿੰਦੇ ਥੋੜਾ ਜੰਕਸ ਫੂਡ ਖਾਨੀ ਚਲੇ ਜਾਓਗੇ ਤੁਹਾਡੇ ਤਾਂ ਹੀ ਹਜ਼ਾਰ ਰੁਪਏ ਲੱਗ ਜਾਏਂਗੇ, ਪੰਜ ਸੌ ਹਜ਼ਾਰ।
ਆਰਾਮ ਨਾਲ ਆ, ਹੁੰਦਾ ਕੀ ਇਹ ਕਦੀ-ਕਦੀ ਕੱਲੇ ਨੂੰ ਵੀ ਕਦੇ ਮਨ ਕਰਦੈ ਖਾਨ ਨੂੰ, ਤੇ ਫਿਰ ਬਸ
ਹੁੰ।
ਪੰਜ ਸੌ ਦਾ ਨੋਟ ਖੁਲਾਇਆ ਤੇ ਬਸ ਪਤਾ ਨੀ ਕਿੱਥੇ ਜਾਂਦਾ ਪੈਹਾ, ਸਮਝ ਹੀ ਨੀਂ ਆਂਦਾ।
ਜਿਵੇਂ ਲਾਈਕ ਮੇਰੇ ਤਾਂ ਕਜ਼ਨਸ ਵਗੈਰਾ ਹੈਗੇ ਆ ਉਹ ਲੈ ਕੇ ਹੀ ਨਹੀਂ ਜਾਂਦੇ ਕਿ ਉੱਥੇ ਪਤਾ ਨੀ ਕਿਉਂ
ਹਾਂ, ਉਹ ਬੱਸ ਤੁਹਾਨੂੰ ਪਤਾ ਹੀਏ ਨਾ। ਜਿੰਨਾ ਖਰਚਾ ਉਹਦਾ ਪਏਗਾ, ਉਥੇ ਤੋ ਦੁਗਨਾ ਤੁਹਾਡਾ ਪੈ ਜਾਨੈ।
ਹਾਂ ਉਹ ਮ
ਜ਼ਿਆਦਾ ਬਾਹਰ ਦਾ, ਜੰਕ ਫੂਡ ਖਾਈਦਾ ਵੀ ਨਹੀ ਹੁੰਦਾ ਨਾ।
'ਤੇ ਉਹ, ਮੇਰੇ ਜੋ ਕਜ਼ਨ ਉਹ ਵੀ ਇਹ ਕਹਿੰਦੇ ਸੇ ਦੋਨਾਂ ਨੂ ਹੈ ਕਿ ਮੈਨੂੰ ਖਾਨਾ ਯਾ, ਖਆਦੋ ਤੇ ਐ ਹੀ ਕਹਿੰਦੇ ਐ 'ਕਿ ਬਾਹਰ ਦਾ ਨਹੀ ਖਾਨਾ ਚਾਹੀਦਾ।
ਦੇਖੋ, ਦੋ ਚੀਜ਼ਾਂ ਹੁੰਦੀਆਂ ਨੇ ਇੱਕ, ਤਾਂ ਹੈਲਦੀ ਨਹੀਂ ਹੁੰਦਾ ਮਤਲਬ ਫਿਰ ਬਾਕੀ ਮਹਿੰ ਮਹਿੰਗਾ ਵੀ ਬੜਾ ਹੁੰਦੈ।
ਹਾਂ, ਪੈਸੇ ਖ਼ਰਚ ਨੀ ਕਰਦੇ।
ਹਾਂ-ਹਾਂ, ਉਹ ਪੈਸੇ ਜ਼ਿਆਦਾ
ਮਤਲਬ ਮੇਰੇ ਤੇ ਕਜ਼ਨਜ਼ ਥੋੜੇ ਭੁੱਖੇ ਹੈਗੇ ਨੇ।
ਥੋੜੇ ਨੀ ਬਹੁਤ ਜ਼ਿਆਦਾ ਭੁੱਖੇ ਹੈਗੇ ਨੇ ਮੈਨੂੰ ਪਤਾ, ਮੈਂ ਮਿਲਿਆ ਹੋਇਆਂ ਤੁਹਾਡੇ ਕਜ਼ ਕਜ਼ਨਜ਼ ਨੂੰ।
ਮੈਂ ਤਾਂਹੀ ਫੇਰ ਮੈਂ ਕੱਲੀ ਚਲੀ ਜਾਂਦੀ ਆਂ, ਮੈਂ ਆਪਣੀ ਮੇਰੀ ਛੋਟੀ ਸਿਸਟਰ ਹੈਗੀ ਆ, ਅਸੀਂ ਦੋਨੋਂ ਚਲੇ ਜਾਂਨੇ ਆਂ ਅਸੀਂ। ਕੁਛ ਲੈ ਕੇ ਆ ਜਾਂਨੇ ਆਂ, ਤੇ ਅਸੀਂ ਤਾਂ ਕੋਲੋਂ ਲੈ ਕੇ ਆਪ ਆਨੇ ਆਂ ਨਾ।
ਮੈਂ ਵੀ ਇੱਕ ਆਪਣੇ ਕਜ਼ਨ ਨੂੰ ਕੀਤਾ ਕਿਹਾ ਸੀ, ਚਲ ਆ ਮੋਮੋਸ ਖਾਣ ਚੱਲਦੇ ਆਂ, ਤੇ ਅੱਜ ਇੱਕ ਮਹੀਨਾ ਹੀ ਹੋਣ ਵਾਲਾ ਐ, ਮੇਰੇ ਕਜ਼ਨ ਨੂੰ ਖਵਾ ਦਿੱਤਾ। ਓਹ ਥੋਨੂੰ ਟਾਲਦਾ ਪਿਆ। ਚੱਲ ਕੱਲ ਚੱਲਾਂਗੇ, ਅਗਲੇ ਸੰਡੇ ਚੱਲਾਂਗੇ, ਅਗਲੇ ਸੰਡੇ ਚੱਲਾਂਗੇ ਐਵੀਂ ਚੱਲਦਾ ਰਹਿੰਦਾ।
ਤੇ ਤੁਸੀਂ ਖਵਾਣੇ ਸੀ, ਓਨੇ ਖਵਾਣੇ ਸੀ।
ਉਹਨੇ ਇੱਕ ਵਾਦਾ ਕੀਤਾ ਸੀ, ਉਹਨੂੰ ਬਾਕੀ ਰੱਬ ਜਾਣੇ।
ਉਹਨੇ ਤੇ ਕਿਹਾ ਸੀ, ਮੈਂ ਤੇ ਉਹਦੇ ਕੋਲੋ ਪੁੱਛਿਆ ਸੀ ਤੇ ਉਹ ਕਹਿ ਰਹੀ ਸੀ, ਕਿ ਮੈਂ ਆਪਣੇ ਕਜ਼ਨ ਨਾਲ ਜਾਵਾਂਗੀ। ਤੇ ਉਹ ਖੁਆਏਗਾ, ਤੇ ਮੈਂ ਕਿਹਾ ਫੇਰ ਤੂੰ ਗਈ ਨੀ। ਤੇ ਕਹਿੰਦੀ ਨਹੀਂ ਉਹ ਕਹਿ ਰਹੇ ਉਹ ਲੈ ਕੇ ਨਹੀ ਜਾ ਰਹੇ, ਮੈਂ ਕਿਹਾ ਚਲੋ ਕੋਈ ਨੀ।
ਅੱਛਾ। ਚਲੋ ਉਹਨੂੰ ਫੋਨ ਕਰਾਂਗਾ ਮੈ ਅੱਜ ਗੱਲ ਕਰਨੇ ਹਾਂ, ਮੈਂ ਕਿਹਾ ਬਣਾਨੇ ਆਂ ਪ੍ਰੋਗਰਾਮ ਫੇਰ।
ਹਾਂ ਬਣਾਓ-ਬਣਾਓ, ਕਿਉਂਕਿ ਤੁਹਾਡਾ ਪਤਾ ਕੀ ਹੁੰਦਾ ਤੁਸੀਂ ਦੱਸਣਾ ਕਿਉਂਕਿ ਮੁੰਡੇ ਤੇ ਬਾਹਰ ਘੁੰਮ ਲੈਂਦੇ ਆ, ਆਪਣੇ ਦੋਸਤਾਂ ਵੋਸਤਾਂ ਨਾਲ ਚਲੇ ਜਾਂਦੇ ਆ, ਤੇ ਕੁੜੀਆਂ ਨੂੰ ਸਾਨੂੰ ਅਸੀਂ ਇੱਕ ਇੱਕ ਜਗ੍ਹਾ ਤੇ ਜਾ ਸਕਦੇ ਆਂ, ਜਿਵੇਂ ਸਾਡੇ ਘਰ ਦੇ ਨੇੜੇ ਜੋ ਜਗ੍ਹਾ ਹੈਗੀ, ਅਸੀਂ ਓਥੇ ਜਾ ਸਕਦੇ, ਉਸ ਤੋਂ ਇਲਾਵਾ ਅਸੀਂ ਫਿਰ ਕਿੱਥੇ ਜਾ ਨੀ ਸਕਦੇ। ਤੇ ਸਾਇੰਸ ਚ, ਓਹ ਮਤਲਬ ਭਰਾ ਭੈਣਾਂ ਦਾ ਇੰਤਜ਼ਾਰ ਕਰਦੇ ਐ, ਕਿ ਉਹ ਸਾਨੂੰ ਲੈ ਜਾਏ ਕਿੱਥੇ।
ਹਾਂ-ਹਾਂ, ਉਹੀ ਹੁੰਦਾ ਬਿਲਕੁਲ, ਬਾਕੀ ਤੇ ਸੰਡੇ ਦਾ ਦਿਨ ਤਾਂ ਹੁੰਦਾ ਹੀ ਐ, ਬਾਕੀ ਸਾਰਿਆਂ ਦੇ ਆਪਣੇ-ਆਪਣੇ ਕੰਮ ਹੁੰਦੇ ਨੇ ਬਚੇ ਦੇ। ਹਾਂ, ਪੂਰਾ-ਪੂਰਾ ਹਫ਼ਤਾ ਐਵੀਂ ਨਿਕਲ ਜਾਂਦਾ, ਆਪਣੇ ਕੰਮਾਂ ਚ ਈ।
ਹੂੰ, ਮੈਂ ਤੇ ਆਪ ਸੋਚਿਆ ਸੀ। ਹਾਂ, ਮੈਂ ਸੋਚਦੀ ਸੰਡੇ ਨੂੰ ਜਿਵੇਂ ਹੁਣ ਜਿਵੇਂ ਮੈਂ ਕੋਲਜ ਵਗੈਰਾ ਜਾਂਨੀ ਆਂ, ਲਾਸਟ ਈਅਰ ਚੱਲ ਰਿਹਾ ਨਾ ਮੇਰਾ ਕਾਲਜ ਤੋਂ, ਤੇ ਹੁਣ ਤੇ ਛੁੱਟੀਆਂ ਪਈਦੀਆਂ, ਹੁਣ ਛੁੱਟੀਆਂ ਵੀ ਖਤਮ ਹੋਣ ਵਾਲੀਆਂ।
ਅੱਛਾ-ਅੱਛਾ, ਛੁੱਟੀਆਂ ਖਤਮ ਹੋਣ ਵਾਲੀਆਂ ਤੁਹਾਡੀਆਂ।
ਪਹਿਲੇ ਸਾਰੀ ਛੁੱਟੀਆਂ ਕੋਈ ਕੰਮ ਕੀਤਾ ਨੀ, ਹੁਣ ਮੈਂ ਕੰਮ ਕਰਨ ਲੱਗੀ ਆਂ।
ਅੱਛਾ ਐ।
ਦੋ ਤਿੰਨ ਦਿਨ ਬੱਚਿਆਂ ਤੇ ਇਹੀ , ਅੱਛਾ ਹੁਣ ਕੰਮ ਕਰਨਾ ਏ। ਤੇ ਹੁਣ ਕੰਮ ਕਰਦੀ ਪਈ ਸੀ। ਫਰੀ ਤਾਂ ਹੈਗੀ ਆ, ਮੈਂ ਕਿਹਾ ਚਲੋ ਗੱਲ ਹੀ ਕਰ ਲੈਨੀ ਆਂ।
ਅੱਛਾ, ਬਸ ਮੈਂ ਤੇ ਤੁਹਾਡੇ ਨਾਲ ਇਹੀ ਗੱਲ ਕਰਨੀ ਸੀ, ਮੈਂ ਕਿਹਾ ਮੈਂ ਤਹਾਨੂੰ ਸ਼ੋਪਿੰਗ ਸ਼ੂਪਿੰਗ ਕਰਨ ਵਾਸਤੇ ਜਾਣਾ ਸੀ, ਮੈਂ ਕਿਹਾ ਪਤਾ ਕਰਾਂ ਕੋਈ ਮਤਲਬ ਵਦੀਆ ਜਾ ਸੂਟ ਕੁੱਛ ਲੀ ਮਤਲਬ ਲੈਣਾ ਚਾਹੀਦਾ, ਕੋਈ ਸਸਤਾ ਮੰਦਾ ਹੀ ਦੱਸ ਦੋ, ਮਹਿੰਗਾਈ ਦੇ ਚੱਕਰ ਵਿਚ ਹੁਣ ਬੰਦਾ ਜ਼ਿਆਦਾ ਹੱਥ ਟਾਈਟ ਹੈਗਾ, ਤੇ ਬੰਦਾ ਹੁਣ ਕੀ ਕਰੇ।
ਮਹਿੰਗਾਈ ਤੇ ਬਹੁਤ ਏ, ਤੇ ਤੁਸੀਂ ਗੱਲ ਸੁਣੋ ਨਾ ਤੁਸੀਂ ਅਗਰ ਤੁਸੀਂ ਫ੍ਰੀ ਹੋਗੇ, ਤੇ ਤੁਸੀਂ ਮੇਰੇ ਘਰ ਆ ਜਾਣਾ ਨਾ। ਤੇ ਤੁਸੀਂ ਮੇਰੇ ਘਰ ਆ ਫਿਰ ਅਸੀਂ ਚੱਲਾਂਗੇ ਨਾਲ, ਮੈਨੂੰ ਇੱਕ ਦੋ ਦੁਕਾਨਾਂ ਪਤਾ ਏ
ਘਰ ਬੜਾ ਦੂਰ ਹੇ ਨਾ, ਤੁਹਾਡਾ ਇਸ ਗਲ ਤੇ ਹਾ
ਹਾਂ ਤੁਸੀਂ ਮੇਰੇ ਘਰ ਦੀ ਸਾਈਡ ਆਣਾ ਨਾ ਤੇ ਮਤਲਬ ਮੇਰੇ ਘਰ ਦੇ ਸਾਈਡ ਥੋੜੀ ਬਹੁਤ ਨੇੜੇ ਦੁਕਾਨਾਂ ਹੈਗੀਆਂ ਏ ਤੇ ਉਥੋ ਤੁਹਾਨੂੰ ਵਧੀਆ ਮਿਲ ਜਾਏਂਗੇ ਕੱਪੜੇ।
ਅੱਛਾ, ਤੁਹਾਡੇ ਘਰ ਦੇ ਕੋਲ ਹੈਗੀਆਂ ਦੁਕਾਨਾਂ। ਮੈਂ ਤਾਂ ਸੁਣਿਆ, ਉਹ ਤੁਹਾਡਾ ਮਤਲਬ ਬਿਰਾਨ ਜਾ ਇਲਾਕਾ ਹੈਗਾ ਬਿਲਕੁਲ ਮਤਲਬ ਵੀਰਾਨ ਜਿਹਾ ਇਲਾਕਾ ਏ। ਮਤਲਬ, ਸੁਨਸਾਨ ਜਿਹਾ ਇਲਾਕਾ ਹੈ।
ਨਹੀਂ, ਨਹੀਂ, ਨਹੀਂ ਮੇਰੇ ਤੇ ਘਰ ਦੇ ਨਹੀਂ, ਨਹੀਂ ਮੇਰੇ ਤੇ ਪੂਰਾ ਅਹ, ਅਸੀਂ ਜਿਵੇਂ ਘਰ ਤੋਂ ਬਾਹਰ ਰੋਡ ਕਰੋਸ ਕਰਕੇ ਨਿਕਲਦੇ ਹਾਂ। ਸਾਡੇ ਤੇ ਘਰ ਦੇ ਸਾਹਮਣੇ ਹੋਸਪਿਟਲ ਟ ਹੈ ਕੇ ਨਹੀ ਅੱਗੇ ਜਾ ਕੇ ਕਿ ਪੂਰੀ ਇੱਕ ਮਾਰਕੀਟ ਏ ਖਾਂਦੇਆ। ਤੁਹਾਨੂੰ ਕਿੰਨੇ ਦਸਤਾ ਤੁਸੀਂ ਆਓ ਫਿਰ ਤੁਹਾਨੂੰ ਤਾਂਹੀ ਪਤਾ ਲੱਗੇਗਾ ਨਾ।
ਅੱਛਾ ਠੀਕ ਹੈ ਕੋਈ ਨਹੀਂ ਆਵਾਂਗੇ
ਆਵਾਂਗੇ ਫਿਰ ਤੁਸੀਂ ਨਾਲ ਚੱਲਣਾ ਮੇਰੇ ਨਾਲ ਫਿਰ ਤੁਸੀਂ ਮੈਨੂੰ ਖਵਾ ਦੇਣਾ ਮੋਮੋਸ ਵੀ
ਅੱਛਾ ਅੱਛਾ ਚਲੋ ਤੁਸੀਂ ਵੀ ਖਾ ਲੈਣਾ ਕਜ਼ਨ ਨੂੰ ਲੈ ਜਾਂਗਾ ਨਾਲ ਤੁਸੀਂ ਵੀ ਖਾ ਲੈਣਾ ਨਾਲ ਕੋਈ ਦਿੱਕਤ
ਨਾ ਨਾਲ
ਹਾਂ ਦੇਖੋ ਮੈਂ ਜਿਆਦਾ ਨਹੀਂ ਖਵਾਵਾਂਗਾ ਤੁਹਾਨੂੰ ਦੇਖ ਲਓ
ਨਹੀਂ ਨਹੀਂ ਕੋਈ ਨਹੀਂ ਪੈਸੇ ਮੈਂ ਦੇ ਦਾਂਗੀ
ਅੱਛਾ ਫਿਰ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਪੈਸੇ ਦੇ ਦੇਨਾ
ਹਾਂਜੀ ਤੇ ਮੈਂ ਸੋਚਿਆ ਤੁਸੀਂ ਚੱਪਲ ਵਗੈਰਾ ਵੀ ਲੈਣੀ ਹੈ ਜਾਂ ਇਵੇਂ ਹੀ ਬੱਸ ਕੱਪੜੇ ਕੱਪੜੇ
ਬਰਾਤ ਚ ਕੌਣ ਚੱਪਲ ਪਾਉਂਦਾ ਹੈ ਵਿਆਹ ਚ ਚੱਪਲਾਂ ਥੋੜੀ ਲਿਆਂਦੀਆਂ ਹੁੰਦੀਆਂ ਮਤਲੱਬ ਬੂਟ ਬਾਟ ਦੇਖਾਂਗੇ ਕੋਈ
ਹਾਂਜੀ ਮਤਲਬ ਚਪਲ ਮੇਰਾ ਕਹਿਣ ਦਾ ਇਹੀ ਮਤਲੱਬ ਕੁੱਛ ਫੁੱਟਵੇਅਰ ਵੀ ਲੈਣੇ
ਹਾਂ ਫੁੱਟਵੇਅਰ ਲੈਣਾ ਨਾ ਬੂਟ ਲਵਾਂਗੇ ਨਾ ਹੁਣ ਚੱਪਲ ਥੋੜ੍ਹੀ ਪਾ ਕੇ ਅਸੀਂ ਬਰਾਤ ਤੇ ਜਾਵਾਂਗੇ ਹ ਕੋਈ ਨੀ ਕੋਈ ਗੱਲ ਨੀ ਤੁਸੀਂ ਤੁਸੀਂ ਪਾ ਕੇ ਜਾਂਦੇ ਹੋਗੇ ਨਾ ਚੱਪਲ
ਹਮ ਨਹੀਂ ਨਹੀਂ ਮੈਂ ਤੇ ਤੁਹਾਨੂੰ ਦੱਸਿਆ ਸੀ ਸਾਡੇ ਤੇ ਹਰ ਇੱਕ ਡਰੈਸ ਨਾਲ ਅਲੱਗ ਅਲੱਗ ਸੈਂਡਲ ਜਾਂ ਅਲੱਗ ਅਲੱਗ ਚੱਪਲ ਤਾਂ ਹੁੰਦੀਆਂ
ਅੱਛਾ
ਠੀਕ ਹੈ ਹਾਂਜੀ ਤੇ ਕੀ ਕਹਿੰਦੇ ਆ ਮੇਰੇ ਘਰ ਦੇ ਨਾਲ ਤੇ ਕੋਈ ਦੁਕਾਨ ਹੈ ਨੀ ਚੱਪਲ ਵਗੈਰਾ ਦੀ ਬੂਟਸ ਵਗੈਰਾ ਦੀ ਤੇ ਮੈਂ ਕੀ ਕਹਿੰਦੇ ਆ ਤੇ ਅਸੀਂ ਪਹਿਲੇ ਕੱਪੜੇ ਲੈ ਲਾਂਗੇ ਉਸ ਅਕੋਡਿੰਗ ਹੀ ਚੱਪਲ ਲਵਾਂਗੇ ਨਾ ਫਿਰ ਬਾਅਦ ਚੋਂ
ਅੱਛਾ ਅੱਛਾ ਹਾਂ ਤੁਸੀਂ ਵਾਰ ਚੱਪਲ ਬੋਲੀ ਜਾ ਰਹੇ ਮੈਨੂੰ ਲੱਗਦਾ ਤੁਸੀ ਚੱਪਲ ਹੀ ਪਾਉਂ ਹੋਗੇ ਨਾ ਵਿਆਹ ਉੱਤੇ ਕੋਈ ਨੀ ਆਪਣੇ ਆਪ ਆਪਣੀ ਆਪਣੀ ਆਪਣੀ ਆਪਣੀ ਚੁਆਇਸ ਹੁੰਦੀ ਨਾ ਉਹ ਕੋਈ ਗੱਲ ਨਹੀਂ ਹੁੰਦੀ ਹਾਂਜੀ ਮੈਂ ਵੀ ਇਹ ਚਪਲੀ ਵੇਖਾਂਗਾ ਫਿਰ ਤੁਸੀਂ ਨੂੰ ਬਾਰ ਬਾਰ ਫੋਰਸ ਕਰ ਰਹੇ ਹੋ ਤੁ ਚੱਪਲਾ ਸਕ ਤਾਂ
ਨਹੀਂ ਚੱਪਲ ਤੇ ਅੱਛੀ ਨ ਲੱਗੇਗੀ ਕੋਟ ਪੈਣ ਦੇ ਥੱਲੇ
ਨਹੀਂ ਅੱਛੀ ਲਗਦੀ ਹੈ ਵੈਸੇ, ਕੋਈ ਗ਼ਲਤ ਨਹੀਂ ਹੁੰਦੀ
ਮਤਲੱਬ ਕੰਫਰਟ ਟੇਬਲ ਤੇ ਹੋ
ਚਲੋ ਬਾਕੀ, ਬਾਕੀ ਵੇਖਦੇ ਆ ਬਾਹਰ ਜਾ ਰਿਹਾ ਵੈਂ ਹੁਣ, ਦੇਖਣਾ ਚੱਪਲ ਹੀ ਵੇਖਣਾ ਵਾ ਕੋਈ ਵਧੀਆ ਜੀ ਨਾਲ
ਠੀਕ ਹੈ ਜੀ-
ਹਾਂਜੀ ਹਾਂਜੀ ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ। ਹੋਰ ਮਤਲੱਬ
ਜੀ ਬਸ ਤੁਸੀਂ ਘਰ ਆਣਾ ਹੋਏਗਾ ਨਾ, ਘਰ ਆਉਣ ਤੋਂ ਪਹਿਲਾਂ ਇੱਕ ਵਾਰੀ ਮੈਨੂੰ ਫੋਨ ਕਰ ਦੇਣਾ ਹੈਣਾ
ਠੀਕ ਹੈ ਠੀਕ ਹੈ, ਤੁਸੀਂ ਮੋਮੋਜ਼ ਖਵਾਣੇ ਹੀ ਹੈ ਵੈਸੇ ਕੋਈ ਦਿੱਕਤ ਨਹੀਂ ਹੈ, ਠੀਕ ਹੈ